ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ।
ਵਧੀਆ। ਤੁਸੀਂ ਸੁਣਾਓ ਠੀਕ ਓ? ਮੈਂ ਤੰਗ ਤੇ ਨੀ ਕੀਤਾ ਫਰੀ ਓ ਨਾ ਹੋਰ ਸੁਣਾਓ ਕੀ ਕਰਦੇ ਆ-ਹੋਰ ਸੁਣਾਓ ਕੀ ਕਰਦੇ ਹੋ ਅੱਛਾ ਅੱਜ ਫਰੀ ਹੋ। ਗਏ ਨੀ ਕੰਮ ਤੇ
ਨਈ ਕੰਮ ਤੇ ਈ ਆ, ਕੰਮ ਨੀ ਸੀ ਹਜੇ ਤੇ
ਬੈਂਕਿੰਗ ਦਾ ਲਾਈਨ ਘੱਟ ਈ ਹੁੰਦਾ ਲੱਗਦਾ ਤੁਹਾਡਾ ਹੈਂ।
ਨਹੀਂ ਹੁੰਦਾ ਹੀ ਇਹ ਫਾਈਲ ਦੇਖੋ ਥੋੜਾ ਹੁੰਦਾ
ਡਿਪਾਰਟਮੈਂਟ ਤੁਸੀਂ ਕੀ ਮਤਲਬ ਕੁਛ
ਕੀ ਕਹਿ ਰਹੇ ਹੋ।
ਮੈਂ ਕਿਹੜੀ ਲਾਈਨ ਵਿੱਚੋਂ ਮਤਲਬ ਬੈਂਕ ਵਿਚ
ਲਿਮਿਟ ਦੀਆਂ ਫਾਈਲਸ ਆਂਦੀਆਂ ਨੇ ਜਿਵੇਂਓ ਲਿਟ ਵਗੈਰਾ ਹੁੰ
ਅੱਛਾ-ਅੱਛਾ ਐਪ ਪਰਸਨਲ ਉਹਦੀਆਂ
ਤੂੰ ਪਸਨ ਬਜ਼ਨਸ ਲੋਨ ਦੀ
ਬਿਜਨਸ ਲਾਉਦੀਆਂ ਸਿਰਫ' ਠੀਕ। ਠੀਕ ਠੀਕ ਹੈ ਮਤਲਬ ਆਈ ਇਹੀ ਬੈਂਕ 'ਚ ਹੀ ਹਾਂ
ਹਾਂਜੀ ਹਾਂਜੀ ਬੈਂਕ ਦੇ
ਐਗਰੀਕਲਚਰ ਦੀ ਵੀ ਕਰਦੇ ਕਿ ਨਹੀਂ
ਹ ਐਗਰੀਕਲਚਰ
ਹਮ ਮੈਂ ਵੀ ਕੀਤਾ ਪਹਿਲੇ ਫਿਰ ਮੈਂ ਛੱਡ ਤਾ ਸੀ ਫਿਰ ਮੈਂ ਛੋੜ ਦਿੱਤੀ ਸੀ ਲਾਈਨ ਐ ਲੀ ਤਿੰਨ ਚਾਰ ਸਾਲ ਕੀਤਾ ਸੀ ਕੰਮ ਫਿਰ ਮਾਨੀ ਉੱਠ ਗਿਆ ਇਸ ਲਾਈਨ ਤੋਂ
ਹਾਂ ਹੁਣ ਤਾਂ ਮੇਰਾ ਵੀ ਮਨ ਉੱਠ ਗਿਆ ਮਦਾ ਛੱਡ
ਪਹਿਲਾਂ ਮੈਂ ਐਗਰੀਕਲਚਰ
ਅੱਛਾ
ਰੂਮ ਮੈਂ ਛੱਡਦੀ ਘੱਟੋ ਘੱਟ ਅਗੀ ਕੱਲ੍ਹ ਦੋ ਹਜ਼ਾਰ ਤੇਰਾਂ ਚੌਦਾਂ ਚੌਦਾਂ ਦੀ ਮੇਰੇ ਖਿਆਲ ਨਾਲ ਫ ਫੇਰ ਦੋ ਹਾਂਜੀ
ਅੱਜ ਕੱਲ ਕੀ ਕਰ ਰਹੇ ਹੋ ਫਿਰ
ਅੱਜ ਕੱਲ ਹੁਣ ਮੈਡੀਕਲ ਦਾ ਮੈਡੀਕਲ ਦਾ ਕਰ ਰਿਹਾ ਹੁਣ ਤੇ
ਅੱਛਾ ਅੱਛਾ ਮੈਡੀਕਲ ਨਾਲ ਵਧੀਆ ਮ
ਹਾਂ ਠੀਕ ਹੈ ਆਪਣਾ ਹੀ ਕਰ ਲਿਆ ਸੀ ਉਹ ਥੋੜਾ ਛੋਟਾ ਮਟ ਬਸ ਬੈਂਕਿੰਗ ਲੈਣ ਤੁਹਾਨੂੰ ਪਤਾ ਫ ਬੈਂਕਿੰਗ ਚਦੋਂ ਗਿਆ ਰਿਟੇਲ ਬੈਂਕਿੰਗ ਵਿੱਚ ਗਿਆ ਉੱਥੇ ਵੀ ਦੋ ਸਾਲ ਕੱਟੇ ਬਟ ਮਜਾ ਨਹੀਂ ਆਇਆ ਉਹ ਲਾਈਨ ਵਿੱਚ ਵੀ ਕਿਉਂ ਜੂਠ ਬੋਲੋ ਦੋ ਸਾਲ ਕੀਤਾ ਐਕਸਿਸ ਬੈਂਕ ਚ ਕੀਤਾ ਸੀ ਇੱਕ ਸਾਲ ਐਚ ਡੀ ਐਫ ਸੀ ਕੀਤਾ ਸੀ
ਅੱਛਾ
ਬ ਫਿਰ ਮਨ ਨ ਉਠੀ ਗਿਆ ਲਾਈਨ ਤੋਂ ਮੈਂ ਫ ਲਾਈਨ ਨ ਛੱਡਤੀ ਆ ਲੀਨ
ਤਾਂ ਬਹੁਤ ਦਿਨ ਦੇ ਰ ਨਾ ਫੁੱਲਡ ਵਾਲਿਆ ਨੂੰ ਤਾਂ
ਉਹ ਤੇ ਹੈ ਹੀ ਹੈ ਪਰ ਉਹ ਪੈਸਾ ਵੀ ਦੇਖਿਆ ਜਾਏ ਫੀਲਡ ਚ ਹੀ ਹੈ
ਬਤ ਹੈਂ ਹਾਂ ਪੈਸੇ ਮਤਲਬ ਹੁੰ ਹੈ ਪਰ ਉਹ ਇਨਸਾਨ ੂੱਟ ਬਣ ਜਾੇ ਵਧੀਆ
ਡੀਟੇਲ ਵੀ ਅੱਜ ਰਿਟੇਲ ਬੜੀਔਖੀ ਹੋ ਗਈ ਹੈ ਦੇਖਿਆ ਜਾੇ ਤੁਹਾਨੂੰ ਵੀ ਪਤਾ ਤੁਸੀਂ ਕਰਦੇ ਪਏ ਹੋ ਤੁਹਾਨੂੰ ਤੁਸੀਂ ਵੇਖ ਵੇਖਦੇ ਹੋਣੇ ਉਹ ਮਤਲਬ ਤੁਹਾਨੂੰ ਵੀ ਕਹਿੰਦੇ ਨੇ ਥੋੜ੍ਹਾ ਪਤਾ ਦਿੰਦੇ ਹੋਣੇ ਤੁਹਾਨੂੰ ਵੀ ਡਟ ਵਗੈਰਾ ਕਰਨ ਵਾਸਤੇ ਵਗੈਰਾ ਕੀ ਬਿਲਕੁਲ ਹੀ
ਨਹੀ ਕਾਰਟ ਨਹੀਂ ਹੈਗਾ ਕਾਰਗੇਟ ਨੂੰ ਲੋਕ ਲੋਕ
ਅੱਛ ਵਾ ਚ ਕੱਟ ਰਹੀ ਤੁਹਾਡੀੇ
ਕਿਆ ਹੈਗਾ ਨਾ
ਤੁਹਾਡੀ ਨਾ ਆਵਾਜ਼ ਗੂੰ ਤੁਹਾਡੀ ਤੁਹਾਡੀ ਆਵਾਜ਼ ਨਾ ਗੂੰਜ ਦੀ ਵੀ ਹੈ ਮਤਲਬ ਚੋਰ ਹੁੰਦਾ ਨਾ ਮਤਲਬ ਸਮਝ ਨੀ ਆ ਰਹੀ ਘੱਟ ਘੱਟ ਜਾਂਦੀ ਆ
ਹੋਣ ਹੋਣ ਅੱਛਾ ਅੱਛਾ ਹੋ ਜਾਂਦਾ ਕਈ ਵਾਰੀ ਨਾ ਥੋੜਾ
ਨੈਟਵਰਕ ਇਸ਼ੂ ਵਗੈਰਾ ਹੋ ਜਾਂਦੇ। ਸਹੀ ਗੱਲ ਆ
ਵਧੀਆ ਜੋ ਵੀ ਲਾਈਨ ਹੈ। ਮਨ ਲਾ ਕੇ ਕੰਮ ਕਰਨਾ ਚਾਹੀਦਾ। ਕਹਿਣ ਦਾ ਮਤਲਬ ਜਦੋਂ ਵੀ ਤੱਕਣ ਵੀ ਕਰਨੀ ਹੈ ਜੋ ਕਹਿਣ ਦਾ ਮਤਲਬ ਹੈਗਾ। ਮੈਂ ਕਿਹਾ
ਜੀ ਜੋ ਜਿਹੜੇ
ਹੋਰ ਕੀ ਚਖੋ-ਚਾਹੇ ਆਪਣਾ ਵੀ ਕੰਮ ਕਿਉਂ ਨਾ ਹੋਵੇ ਤੁਹਾਨੂੰ ਪਤਾ ਉਹਦੇ ਚ ਵੀ ਬਹੁਤ ਪ੍ਰੈਸ਼ਰ ਹੁੰਦਾ। ਜੋਬ ਕਰਾਂ, ਜੋਬ ਵਿੱਚ ਧੰਨਵਾਤਾ ਫਿਰ ਲਾਈਨ ਦੀ ਟੈਨਸ਼ਨ ਹੁੰਦੀ ਹੈ ਜ਼ਿਆਦਾ
ਹਾਂ, ਇਹ ਵੀ ਗੱਲ ਹੈਗੀ ਹੈ ਤਾਂ ਦੇਖੋ ਥੋੜਾ ਆਪਣੀ ਉਹ ਵੀ ਇੰਟਰਸਟ ਦੇ ਉੱਤੇ ਵੀ ਗੱਲ ਹੋਣੀ
ਹਾਂਜੀ, ਹਾਂਜੀ, ਹਾਂ।
ਸਭ ਤੋਂ ਵੱਡੀ ਗੱਲ ਹੁੰਦੀ ਇੰਟਰਸਟ ਤੇ ਹਾਂ ਤੁਹਾਨੂੰ ਇੰਟਰਸਟ ਆ ਰਿਹਾ। ਕੰਮ ਦੇ ਵਿੱਚ ਉਹ ਠੀਕ ਹੈ। ਦੇਖੋ ਫਰ ਜਬਰਦਸਤੀ ਕੰਮ ਕਰਕੇ ਵੀ ਹੋ ਜਾ
ਕੋਈ ਫਾਇਦਾ ਨਹੀਂ ਹੈ। ਤੁਹਾਨੂੰ ਕਿੰਨਾ ਟਾਈਮ ਹੋ ਗਿਆ। ਐ ਲਾਈਨ ਵਿੱਚ
ਮੈਨੂੰ ਤੇ ਹੋ ਗਏ ਨੇ ਪੌਣੇ- ਦੋ ਸਾਲ ਹੋ ਗਏ ਨੇ ਮੈਨੂੰ ਤੇ।
ਅੱਛਾ, ਅੱਛਾ, ਅੱਛਾ, ਇੱਕੋ ਬੈਂਕ ਹੈ ਜੀ ਕਿ ਦ ਚੇਂਜ ਵੀ ਕੀਤੇ ਆ।
ਚ ਹ ਜਦ ਕੁਛ ਹੋ ਰਹੀ ਨਾ ਕਦੀ ਜਾ ਰਹੀ ਹ, ਮੈਂ ਮੰਨ ਲੈ ਜ ਕ ਤੇ ਛੱਡ ਦਾਂਗੀ।
ਨਹੀਂ, ਉਹ ਤਾਂ ਦੂਜਾ ਟਰਾਈ ਕਰ ਲ ਲੋ ਜ਼ਰੂੂਰ ਥੜਾ ਇੱਕੋ ਬੈਂਕੇ ਚ ਬੈਠੇ ਰਣਾ।
ਹਾਂ, ਮੰਨ ਲ ਕਿ ਕਿ ਹੋਣਗੀ।
ਹਮਮ ਤਾਂਭ ਆ ਕਿ ਹਣ। ਬਸ, ਸਭ ਵਧੀਆ। ਤੁਸੀਂ ਸੁਣਾਓ?
ਕੰਮ ਤੋਂ ਇਲਾਵਾ ਹੋਰ ਕੀ ਕਰਦੇ ਹੋ? ਆਪਣੇ ਜਿਵੇਂ-
ਅੱਛਾ। ਹੋਰ, ਤੁਡੇ ਹੁਣ ਅੱਜ ਕਿੱਦਾਂ ਦਾ ਮੌਸਮ। ਅੱਜ ਦੇ ਕੱਲ੍ਹ ਤੇ ਬਰਸਾਤਾਂ ਵਾਲੇ ਮੌਸਮ ਚਛਾਏਦੇ ਸਾਡੇ ਇੱਥੇ ਵੀ
ਬਾਰਿਸ਼ ਹੋ ਰਹੀ ਹੈ। ਫੱਲ ਤੋਂ ਤਾਂ ਬਾਰਿਸ਼ ਹੋ ਰਹੀ ਹੈ। ਫਰਕ ਹਾਂ, ਮਸਤ ਆ ਵਾਂਗੁ
ਹਾਂ, ਉਮਸ ਜ਼ਿਆਦਾ ਹੋ ਗਿਆ। ਬਰਸਾਤ ਕਾਰ ਨਾ ਉਮਸ ਜ਼ਿਆਦਾ ਹੋ ਜਾਂਦੀ ਏ ਪਤਾ ਕਿਤੇ ਨਿਕਲਣ ਜੋ ਵੀ ਨੀ ਬੰਦਾ ਕਹਿੰਦਾ- ਬੱਸ ਯ ਦੁਕਾਨ ਤੇ ਬੈਠੇ ਰੋ ਜਾਂ ਕਿੱਥੇ ਬੈਠੇ ਹੋ। ਜਿੱਥੇ ਜਿੱਥੇ ਆ ਗਿਆ ਉੱਥੇ ਹੀ ਬੈਠੇ ਰਹ ਬੱਸ ਏ ਨੀਚੇ ਹੀ।
ਹਾਂ, ਹਾਂ, ਆ ਤੇ ਗੱਲ ਹੈ--ਗ--ਏ ਤੇ ਮੈਂ ਕਹਿ ਰਹੀ ਸੀ। ਕਿਵੇਂ ਤੁਸੀਂ ਕੰਮ ਤੋਂ ਇਲਾਵਾ ਹੋਰ ਕੁਛ ਕਰਦੇ ਹੋ। ਕਿਵੇਂ ਲਾਈਟ ਵੀ ਨਹੀ ਮੈਂ ਕਿਹਾਹਿ ਜ ਡੇਲੀ ਲਾਈਫ ਦੇ ਵਿੱਚ ਤੁਸੀਂ ਹੋਰ ਕੀ ਕਰਦੇ ਹੋ!
ਬਸ, ਆਪਣਾ ਇੋ ਹੀ ਹੈਗਾ ਕੰਮ ਮੈਡੀਸਿਨ ਵਗੈਰਾ ਦਾ ਹੀ ਕਰ ਲਈਦਾ।। ਉਸ ਤੋਂ ਬਾਅਦ ਟਾਈਮ ਨੀ ਲੱਗਦਾ। ਹੋਲਸੇਲ ਦਾ ਹੈਗਾ ਨਾ। ਅੱਜ, ਅੱਜ, ਵਗੈਰਾ ਟੂਰ ਵਗੈਰਾ ਹੈ ਨਹੀਂੀ ਸੀ। ਤਾਂ ਅੱਜ ਫਰੀ ਜਂ ਮੈਂ ਚਲੋ, ਗੱਲ ਕਰ ਲੈਂਦੇ ਹਾਂ‌।
ਅੱਛਾ, ਠੀਕ ਮ ਗ ਵੀ ਨ ਹੋ ਸ਼ੋ ਗਲੋ ਹੈ ਹੈ ਮੈਂ ਤਾਂ ਕੁਈ
ਜਿ ਕਦੇ, ਕਦੇ, ਮਨ ਕਰਦਾ ਹੈ, ਜੇ ਜੁਆਇਨ ਕਰ ਲਈਦੀ ਹੈ। ਨਹੀਂ, ਮਨ ਕਰਦਾ ਫੇਰ ਛੱਡ ਦ ਹੀ ਦੀ ਹੈ ਵਿੱਚ ਕਹਿੰਦੀ ਪਹਿਲੇ ਬਥੇਰੀ ਕੱਤੀ ਆ, ਕਿਉਂ ਝੂਠ ਪੋਲੀ ਐ ਬਸ। ਤੁਹਾਨੂੰ ਪਤਾ ਫੈਮਲੀ ਸਟਾਰਟ ਹੋ ਜਾੇ, ਫਿਰ ਟਾਈਮ ਨੀ ਲੱਗਦਾ। ਬੱਚਿਆਂ ਨੂੰ ਸਵੇਰੇ ਬ ਵਾਲੇ ਕੁੜੀਆਂ ਨੂੰ ਸਕੂਲ ਛੱਡਣ ਜਾਓ। ਸਵੇਰੇ ਸਕੂਲ
ਅਈਓ ਸਬ ਤੋ ਵਡੀ ਹੈ ਸਾਡੀੇ
ਹੋਰ ਕੀ ਬਸ ਫੇਰ ਬੰਦਾ, ਅਪਨੇ ਡੇਲੀ ਟੀਨਇਚ ਚਲਦਾ ਰੈਂਦਾ ਵੇ, ਪੈਲੇ ਨਾ ਸਵੇਰੇ ਓਨਾਂ ਨੂ ਛਡ ਕੇ ਆਓ, ਬਾਦ ਚ ਫੇਰ ਆਪ ਤੇਆਰ ਹੋ ਫਿਰ ਖੂਦ ਨਿਕਲੋ ਮਾਰਕਿਟ ਇਚ, ਐਕਚੁਲੀ ਐਕਚੁਲੀ ਫੀਲਡ ਦਾ ਈ ਕੰਮ ਏਨਾ ਸਾਡਾ ਵੀ ਹੋਲਸੇਲ ਦਾ ਫੇਰ ਨਿਕਲਨਾ ਪੈਂਦਾ ਮਾਰਕੀਟ ਇਚ, ਖੁਦ ਵੀ ਨਿਕਲਨਾ ਪੈਂਦਾ।
ਅੱਛਾ, ਅੱਛਾ ਠੀਕ ਤਾਂ ਨਈ ਦੇਖੋ ਅਪਣੇ ਥੋੜਾ
ਓਈ, ਓਈ ਮੈਂ ਓਈ ਗਾਲ ਕਾਰ ਰੇਆ ਸੀ ਨਾ ਤੇ ਇੱਕ ਬੰਦਾ ਜੋਬ ਹੋਏ ਚਲੋ ਇੱਕ ਜਗਾ ਬੈਠਾ ਰਹਿੰਦਾ ਹੁਨ ਅਪਨਾ ਕੰਮ ਹੈਗਾ ਵੇ। ਏਥੇ ਉਥੇ ਭਜਨਾ ਪੈਂਦੈ ਬੰਦੇ ਨੂ ਹੋਰ ਕੀ
ਇਨਾ ਟਾਈਮ ਬੈਠੇ ਰਹਿਣਾ ਉਈ ਏ।
ਏ ਆਪਨਾ ਆਪਾਂ ਤਾਂ ਫਿਲਡ ਦਾ ਥੋੜਾ ਨਿਕਲ ਜਾਨੇ ਆਂ ਕਦੀ ਕਿੱਥੇ ਨਿਕਲਗੇ ਕਦੀ ਕਿੱਥੇ ਨਿਕਲਗੇ ਮਤਲਬ ਪਹਿਲੋਂ ਕਲ ਏਰੀਆ 'ਚ ਵੀ ਕਹਿ ਰਹੇ ਘੁੰਮ ਫਿਰ ਆਣੇ ਅਸੀ
ਹਾਂ ਓਈ ਚੀਜ ਮੈਂ ਕਹਿਨੀ ਚਾਅ ਰਹੀ ਆਂ
ਸਾਡੀ- ਸਾਡੀ ਏਹੀ ਐਕਟੀਵਿਟੀ ਹੈਗੀ ਏ ਕਹਿਨ ਦਾ ਮਤਲਬ ਏ ਹੈਗਾ। ਜਿਮ ਕਰਨ ਦੀ ਲੋੜ ਈ ਨੀ ਪੈਂਦੀ ਬੰਦਾ ਨਿਕਲਦਾ ਸਵੇਰੇ ਕਦੀ ਦੁਪਿਹਰੇ ਆਂਦਾ ਕਦੀ ਸ਼ਾਮੀ ਵਾਪ ਪ ਆਂਦਾ।
ਹਾਂ ਠੀਕ ਹੈ ਮੈਂ ਕਿਹਾ ਪਰ ਲੇਡੀਜ਼ ਦੀ ਤੇ ਕੁੜੀਆਂ ਦੀ ਤੇ ਰੂਟੀਨ ਏ।
ਚਲੋ ਕੁੜੀਆਂ ਦਾ ਆਪਨਾ ਓਈ ਹੈ ਫੀਲਡ ਠੀਕੈ ਬੈਂਕਿੰਗ ਲੇਨ ਟੀਚਿੰਗ ਲੇਨ ਤੂਆਨੂ ਵੀ ਪਤਾ ਟੀਚਿੰਗ ਲਾਈਨ ਇਚ ਵੀ ਜਾਣ ਕੁੜੀਆਂ ਓਦੇ 'ਚ ਵੀ ਕਿਹੜਾ ਘਾਟਾ ਹੈਗਾ ਓ ਵੀ ਬੰਦੇ ਇਨੇ ਪ੍ਰੋਜੈਕਟ ਵਗੈਰਾ ਦੇ ਦੇਂਦੇ ਬਨਾਨ ਆਸਤੇ ਕੀ ਦਸਾਂ ਤੂਆਨੂ
ਮੇਹਨਤ ਤੇ ਦੇਖੋ ਹਰ ਕੰਮ ਦੇ ਵਿਚ ਹੈਗੀ ਐ।
ਹੂੰ ਓ ਤੇ ਹੈ ਸਈ ਗੱਲ ਐ।
ਮੇਹਨਤ ਦੇਖੋ ਮੇਹਨਤ ਕਰੋਗੇ ਤੇ ਅਗੇ ਵੱਧੋਗੇ ਹੁਨ ਤੁਆਡੀ ਡੈਜੀਨੇਸ਼ਨ ਜੇੜੀ ਵੀ ਹੈਗੀ ਏ ਮ ਕੁਛ ਕਰੋਗੇ ਅਗੇ ਫੇਰ ਤਾਂਈ ਅਗੇ ਵੱਧੋਗੇ ਤੁਸੀ ਵੀ
ਹੁਨ ਤੁਹਾਡਾ ਕੋਈ ਗ੍ਰੇਡ ਏ ਐਮ ਹੈਗਾ ਉਸ ਤੋ ਬਾਦ ਐਮ ਤੇ ਵੀ ਜਾਓਗੇ।
ਹਾਂਜੀ
ਹਾਂਜੀ
ਜਿਸ ਤਰਾਂ ਤੁਸੀ ਅਪਨੇ ਗ੍ਰੇਡ ਤੇ ਹੈਗੇ ਓ ਏਰੀਆ ਮਨੇਜਰ ਹੈਗੇ ਓ ਉਸ ਤੋ ਬਾਦ ਤੇ ਤੁਸੀ ਡੀ ਐਮ ਲੈਵਲ ਤੇ ਵੀ ਜਾਓਗੇ ਐਮ ਲੈਵਲ ਵੀ ਜਾਓਗੇ ਹੋਰ ਕੀ ਹੂੰ।
ਨਾ ਓਈ ਹੀ ਰਹਿਨੀਐ ਓਨੀ ਚੇਂਜ ਹੋਨੀ।
ਅੱਛਾ ਓ ਚੇਂਜ ਈ ਨੀ ਹੁੰਦੀ ਮਤਲਬ
ਹੂੰ
ਹਾਂ
ਤੁਹਾਡੇ ਹਸਬੈਂਡ ਵੀ ਇਹੀ ਕੰਮ ਕਰਦੇ ਨੇ ਫਿਰ ਲੋਨ ਦਾ ਹੀ ਮੈਂ ਤੁਸੀ ਮੈਰੀਡ ਅਨਮੈਰੀਡ ਹੋ।
ਮੈਰੀਡ ਆ ਮੈ ਤੇ
ਅੱਛਾ ਉਹ ਕੀ ਕਰਦਾ ਨੇ।
ਉਹ ਵੀ ਆਪਣਾ ਉਹਨਾਂ ਦੀ ਥੋੜ੍ਹੀ ਫੈਕਟਰੀ ਹੈਗੀ ਐਂ ਉਹ ਪਾਪਾ ਦੇ ਨਾਲ ਹੈ।
ਅੱਛਾ-ਅੱਛਾ
ਚਲੋਂ ਵਧੀਆ ਉਹੀ ਗੱਲ ਐ ਆਪਣਾ ਕੰਮ ਆਪਣਾ ਹੀ ਹੁੰਦਾ ਹੋਰ ਕੀ ਜੋਬ ਵੀ ਕਰਦੇ ਨਾਲ
ਨਈ ਨਈ ਓ ਜੋਬ ਨੀ ਕਰਦੇ, ਪਾਂਪਾ ਨਾਲ ਈ ਹ ਵੀ ਬਿਜਨਸ ਦੇਖੋ ਦੋ ਬੰਦੇਆਂ ਦਾ ਦੇਖੋ ਫੇਰ ਹੋਨਾ ਈ ਚਾਈਦਾ ਨੇ
ਅੱਛਾ, ਵੈਸੇ ਪਾਪਾ ਦੇ ਨਾਲ ਈ ਕਰਦੇ ਆ ਕੰਮ ਐ। ਅੱਛਾ, ਵਦੀਆ ਓਈ ਆਪਨਾ ਕੰਮ ਆਪਨਾ ਈ ਹੁੰਦਾ ਬੰਦੇ ਦਾ ਹੋਰ ਕੀ।
ਹਾਂ ਐ ਤੇ ਹੈਗੀ
ਓਈ ਗਾੱਲ ਜੋਬ ਤੋਆਨ ਵੀ ਪਤਾ ਪਰਮਾਨੈਂਟ ਜੋਬ ਹੈਗੀ ਨੀ, ਤੋਆਨ ਪਤਾ ਆੱਜ ਹੈ ਕਾੱਲ ਨਈ। ਪ੍ਰੈਸ਼ਰ ਵੀ ਏਨੇ ਆਂਦੇ ਕਈ ਵਾਰ ਬੰਦਾ ਕੈਂਦਾ ਚੱਲ ਛਾੱਡ ਯਾਰ ਮੈਂ ਕਰਦਾ ਈ ਨੀ ਕਾੰਮ।
ਓਈ ਤਾਂ ਮੈਂ ਕੈਰੀ ਆ ਨਾ, ਵੀ ਬੰਦੇ ਨੂੰ ਖੁਸ਼ੀ ਪਾਸੇ ਵੀ ਨੀ ਹੈਗੀ, ਓ ਨੋਕਰੀ ਸ਼ੋਕਰੀ ਕੈ ਨਾ ਓਨਾ ਆਪਨੇ ਬਿਜਨਸ ਬਿਜਨਸ ਵਾਲਾ ਕੈਂਦਾ ਕੰਮ ਨੀ ਐ, ਕੰਮ ਨੀ ਨੋਕਰੀ ਵਾਲਾ ਕੈਂਦਾ ਤਨਖਾਹ ਨੀ ਐ।
ਨਾਨਕ ਦੁਖੀਆ ਸਭ ਸੰਸਾਰ, ਸਾਰੇ ਰੋਂਦੇ ਪੇ ਕੈਨ ਦਾ ਮਤਲਬ ਐ ਹੈਗਾ।
ਹਾਂ ਸਈ ਗੱਲ ਐ, ਓਈ ਮੈਂ ਕੈ ਰੇਆ ਹਰ ਫੀਲਡ ਦਾ ਓਈ ਬੰਦਾ ਹੈਗਾ, ਬਿਜਨਸ ਆਲੇ ਓ ਵੀ ਰੋਂਦੇ ਰੈਂਦੇ ਆ, ਜੋਬ ਆਲੇ ਓ ਵੀ ਰੋਂਦੇ ਰੈਂਦੇ ਐ।
ਹਾਂ ਬਾੱਸ ਐਈਓ ਓਈਯੋ ਵੇਖੋ ਕਰਨਾ ਤੇ ਹੈਈ ਏ ਬਿਜਨਸ ਵੀ ਕਾੱਰ‌ ਮ
ਬਾ ਓਈ ਕਾੰਮ ਏ ਜੋ ਵੀ ਕੰਮ ਏ ਮੇਨਤ ਨਾ ਕਰੇ ਕੈਨ ਦਾ ਮਤਲਬ ਐ ਹੈਗਾ।
ਹਾਂਜੀ
ਚਲੋ ਠੀਕ ਐ, ਕਰਦਾ ਫੇਰ ਬਾਦ ਚ ਤੋਆਨ ਠੀਕ ਏ।
ਅੱਛਾ।
ਓਕੇ, ਸਾਸੀ ਕਾਲ। ਕੋਲੀ ਈ ਨੀ ਕੱਟ‌ ਹੋਰੀ। ਹੈਲੋ।
ਹੈਲੋ, ਦੇਖਨਾ ਤੋਆਡੇ ਕੋਲ ਹੋਰੀ ਕੋਲ ਕਟ ਹੋਰੀ ਐ। ਹਲੋ।
ਹਾ
ਹੈਲੋ।